ਹੈਲੋ। ਹੈਲੋ- ਹੈਲੋ ਹਾਂਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ -ਸਤਿ ਸ਼੍ਰੀ ਅਕਾਲ, ਅੱਜ ਕਿਸ ਤਰ੍ਹਾਂ ਯਾਦ ਕਰ ਲਿਆ ਤੁਸੀਂ ਸਾਨੂੰ।
ਬਸ ਜੀ ਬੈਠਾ ਸੀ ਮੈਂ ਕਿਹਾ ਤੁਹਾਨੂੰ ਚਲੋ ਫੋਨ ਕਰੀਏ। ਪਤਾ ਲੱਗਾ ਸੀ ਤੁਹਾਡਾ ਬੱਚਾ ਨੀ ਠੀਕ ਸੀ ਤੇ ਮੈਂ ਕਿਹਾ ਚੱਲ ਬੜੀ ਦੇਰ ਹੋ ਗਈ ਪਤਾ ਹੀ ਨੀ ਕੀਤਾ।
ਥੋੜ੍ਹਾ ਜਿਹਾ ਮੌਸਮ ਚੇਂਜ ਹੋਇਆ ਕੁਝ। ਕੁਛ ਉਹ ਵੀ ਬਾਹਰ ਗਿਆ ਤਾਂ ਸੀ ਕੁਛ ਬਾਹਰ ਪਤਾ ਨਹੀਂ ਪਾਣੀ ਚੇਂਜ ਹੋ ਗਿਆ। ਗਿਆ। ਸਮਝ ਨਹੀਂ ਆਈ ਤੇ ਬੜਾ ਜ਼ਿਆਦਾ ਹੀ ਤਬੀਅਤ ਖ਼ਰਾਬ ਹੋ ਗਈ ਸੀ ਉਹਦੀ ਤੇ।
ਆਮ ਮੌਸਮ ਦਾ ਪਤਾ ਹੀ ਨਹੀਂ ਚੱਲਦਾ ਪਿਆ ਪਤਾ ਹੀ ਲੱਗਦਾ ਪਿਆ, ਮੌਸਮ ਕਿੱਦਾਂ ਦਾ ਚੱਲ ਰਿਹਾ। ਇਕ-ਦਮ ਹਨੇਰੀਆਂ ਠੰਡੀ ਹਵਾ ਚੱਲ ਪੈਂਦੀ ਹੈ ਏਸੀ ਵੀ। ਚੱਲਦੇ ਆ ਫਿਰ ਠੰਡ ਵੀ ਹੋ ਜਾਂਦੀ ਹੈ ਮੌਸਮ ਹਜੇ ਸਹੀ ਚੱਲ ਹੀ ਨੀ ਰਿਹਾ।
ਹਾਂ ਇਹੀ ਚੱਲਦਾ ਪਿਆ ਸਭ ਦੇ ਘਰ ਏ ਹੀ ਚੱਲਦਾ ਪਿਆ। ਇਹ ਇਸ ਟਾਈਮ ਬਾਰਸ਼ ਜੀ ਹੋ ਜਾ ਇਸ ਟਾਈਮ ਨਾ ਬਾਰਿਸ਼। ਹੋ ਜਾਂਦੀ ਸਾਡੇ ਤੇ ਕਿੰਨੇ ਦਿਨ ਹੋ ਗਏ। ਇਸ ਟਾਈਮ ਤੇ ਸਾਡੇ ਕੀ ਆ ਗੱਦੇ ਹਾਂ ਬਾਹਰ ਪਏ ਹੁੰਦੇ ਬਿਸ ਬਿਸਤਰੇ ਸਾਡੇ ਤੋ ਬਾਰਿਸ਼ ਆ ਜਾਂਦੀ ਇਕ -ਦਮ ਪਤਾ ਹੀ ਨਹੀਂ ਲੱਗਦਾ ਬਾਰਿਸ਼ ਆ ਗਈ ਸੀ।
ਹਾਂਜੀ -ਹਾਂਜੀ ਹਾਂ, ਚਲੋ ਹੁਣ ਸੁਣਾਓ ਬੱਚਾ ਠੀਕ ਹੈ ਨਾ ਬਈ
ਹਾਂ- ਹਾਂ ਹੁਣ ਤੇ ਫ਼ਰਕ ਹੈਗਾ ਜੇ ਬਸ ਡਾਕਟਰ ਦਾ, ਫਿਰ ਡਾਕਟਰ ਬਾਹਰੋਂ ਆਇਆ ਸੀ ਦੋ ਤਿੰਨ ਦਿਨ ਤੇ ਅਸੀਂ ਇੱਥੇ ਕਰਦੇ ਰਹੇ ਉਹਦਾ ਚਲੋ ਦਵਾਈ ਬਾਹਰੋਂ ਲੈ ਕੇ ਆਇਆ ਸੀ ਉਹਦੇ ਨਾਲ ਫਰਕ ਨਹੀਂ ਲੱਗਿਆ ਤੇ ਅ ਸੀ ਇੱਥੋਂ ਦੇ ਕਿਸੇ ਨੂੰ ਚੈੱਕ ਕਰਵਾ ਲੈਂਦੇ ਆ, ਇੱਥੇ ਚੈੱਕ ਕਰਵਾਇਆ ਤੇ ਉਹਨੇ ਆਪਣੀ ਦਵਾਈ ਦੇ ਦਿੱਤੀ ਪਰ ਬੱਚੇ ਨੂੰ ਫ਼ਰਕ ਈ ਨਹੀਂ ਲੱਗ ਰਿਹਾ। ਇੰਨਾ ਕਮਜ਼ੋਰ ਹੋ ਗਿਆ ਬੱਚਾ, ਏਦਾਂ ਕਮਜ਼ੋਰ ਹੋਈ ਜਾਏ ਨਾ ਕੁਛ ਖਾ ਰਿਹਾ ਨਾ
ਇੱਥੇ ਵੀ ਆਇਆ ਸੀ ਮੇਰੇ ਕੋਲ ਵੀ, ਪਹਿਲਾਂ ਹੀ ਬੜਾ ਕਮਜ਼ੋਰ ਸੀ। ਤੇ ਹੁਣ ਤੇ ਬਹੁਤ ਜ਼ਿਆਦਾ ਹੋ ਗਿਆ ਹਾਂਜੀ -ਹਾਂਜੀ।
ਉਹ ਨਹੀਂ
ਹਾਂਜੀ, ਹਾਂ ਮੈਨੂੰ ਪਤਾ ਲੱਗਾ ਸੀ ਫਿਰ ਐਡਮਿਟ ਰਿਹਾ ਨਾ ਦੋ ਦਿਨ ਹਾਂ, ਉਹ ਹੀ ਨਾ ਨਿੱਕਾ ਜਿਹਾ ਬੱਚਾ ਵਿਚਾਰਾ ਕਿਸ ਤਰ੍ਹਾਂ ਉਹਨੂੰ ਲਗਾਈ ਹੋਏਗੀ ਡਰਿੱਪ ਹਾਂਜੀ, ਉਹ ਸੂਈ ਜੀ ਹਾਂ।
ਰੋਇਆਂ ਜਿਸ ਲਈ ਉਹਨਾਂ ਨੇ ਉਹ ਕੈਨਲਾ ਲਗਾਉਂਦੇ ਆ ਜੋ ਸੂਈ ਨਾ
ਹਾਂਜੀ।
ਦੇ ਵਿੱਚ ਕਿ
ਹਾਂਜੀ।
ਕਰਦੇ ਹੁੰਦੀ ਪਰ
ਉਹ ਵੱਡੇ ਬੰਦੇ ਨੀ ਬਰਦਾਸ਼ਤ ਕਰਦੇ ਤੇ ਉਹ ਨਿੱਕੇ ਜਿਹੇ ਬੱਚੇ ਨੇ ਪਤਾ ਨੀ ਕਿਸ ਕਿੱਦਾਂ ਕੀਤੀ ਐ ਛੋਟਾ ਜਿਹਾ, ਹਮ।
ਔਖਾ।
ਚਲੋ।
ਬੜਾ ਔਖਾ
ਹਾਂਜੀ, ਹਮ। ਚਲੋ ਹੁਣ ਉਹ ਦਾ ਘਰ ਬਿਲਕੁੱਲ ਧਿਆਨ ਰੱਖੋ। ਹਾਂਜੀ ਹਮ, ਉਹੀ ਨਾ ਛੋਟਾ ਇਹ ਕੁਛ ਬੋਲ ਕੇ ਦੱਸ ਵੀ ਨੀ ਸੀ ਸਕਦਾ ਨਾ ਬੋਲ ਕੇ ਵੀ ਨੀ
ਨਾ ਨਾ ਉਹਨੂੰ ਬੋਲਣਾ ਤੇ ਆਉਂਦਾ ਨੀ ਦੱਸ ਤੇ ਸਕਦਾ ਨੀ ਕਿ ਮੈਨੂੰ ਦਰਦ ਹੋ ਰਹੀ ਏ ਜਾਂ ਮੈਨੂੰ ਪੋਟੀ ਆ ਗਈ ਏ ਜਾਂ ਕੁਛ ਉਹ ਤਾਂ ਹੋ ਜਾਏਗੀ ਉਹਦੇ ਵਿੱਚ ਕੀ ਹੋ ਜਾਵੇਗੀ ਬਸ ਉਹੀ ਤਾਂ ਧਿਆਨ ਰੱਖੀਦਾ ਹਰ ਵੇਲੇ ਹੁਣ ਤਾਂ ਥੋੜ੍ਹਾ-ਥੋੜ੍ਹਾ ਕੁਛ
ਬਿਲਕੁਲ ਗਰਮੀ ਚ ਤੇ ਬਹੁਤ ਜ਼ਰੂਰੀ ਐ ਧਿਆਨ
ਹਮ ਪਾਣੀ ਥੋੜੀ-ਥੋੜ੍ਹੀ ਦੇਰ ਬਾਅਦ ਪਾਣੀ ਪੀਂਦਾ ਐ ਥੋੜੀ-ਥੋੜ੍ਹੀ ਦੇਰ ਬਾਅਦ ਕੋਈ ਚੀਜ਼ ਖਾ ਨੂੰ ਦ ਤੇ ਦਹੀਂ ਵਗੈਰਾ ਖਾ ਲੈਂਦਾ ਐ ਦਹੀਂ
ਹਾਂਜੀ
ਡਾਕਟਰ ਨੇ ਖੁਦ ਹੀ ਕਿਹਾ ਕਹਿੰਦਾ ਕਿ ਦੁੱਧ ਨੀ ਦਿਓ ਇਹਨੂੰ ਬਿਲਕੁਲ ਵੀ ਦੁੱਧ ਇਨਫੈਕਸ਼ਨ ਕਰਦਾ ਇਹ ਮਾਂ ਦਾ ਦੁੱਧ ਵੀ ਬੰਦ ਕਰ ਦਿੱਤਾ ਉਹਨਾਂ ਨੇ ਨੀ ਮਾਂ ਦਾ ਹੋ ਸੀ ਬਿਲਕੁਲ ਮਾਂ ਦਾ ਦੁੱਧ ਹੀ ਲੈ ਰਿਹਾ ਖਾਲੀ ਹੋਰ ਲੈ ਹੀ ਨੀ ਰਿਹਾ ਕੁਛ ਵੀ ਉਹ ਕਦੇ ਜੀ ਮਾਂ ਦਾ ਦੁੱਧ ਵੀ ਨੀ ਦੇ
ਚਲੋ ਏਦ ਹਮ ਹਾਂ ਬਈ ਅਸੀਂ ਸੋਚਦੇ ਆ ਕਿ ਏਡਾ ਬੱਚਾ ਸਿਰਫ ਮਾਂ ਦਾ ਈ ਦੁੱਧ ਪੀਏ ਤੇ ਚਲੋ ਜੀ ਵਧੀਆ ਵਧੀਆ ਬਹੁਤ ਵਧੀਆ।
ਨਹੀਂ ਉਹ ਕਹਿੰਦੇ ਛੇ ਮਹੀਨੇ ਤੱਕ ਮਾਂ ਦਾ ਦੁੱਧ ਵਧੀਆ ਏ। ਹਾਂ ਛੇ ਮਹੀਨੇ ਤੋਂ ਬਾਅਦ ਬੱਚੇ ਨੂੰ ਨਾ ਨਾਲ ਪ੍ਰੋਪਰ ਖਾਣਾ ਵੀ ਦਿਓ ਤੇ ਬੱਚੇ ਨੂੰ ਦੁੱਧ ਜਿਵੇਂ ਥੋੜ੍ਹਾ ਹੋ ਗਿਆ
ਮਤਲਬ ਘਟਾਣਾ ਚਾਹੀਦਾ, ਨਾ ਘਟਾਣਾ ਚਾਹੀਦਾ ਇਹ ਐ ਹਾਂਜੀ ਹਮ ਹਾਂ ਅੱਜ ਕੱਲ੍ਹ ਤੇ ਉਝ ਵੀ ਕੁੜੀ ਹਾਂ ਤੁਹਾਡੀ ਵੀ ਹੋਲੀ ਆ ਰਹੀ ਐ ਜੇ ਕੋਈ ਚੰਦ ਪਿੱਛੋਂ ਹੀ ਹੋਏਗੀ ਥੋੜ੍ਹੀ ਦਿੱਕਤ ਹੋਏਗੀ ਨਾ ਹਾਂ ਹਾਂ ਤੁਹਾਡੀ ਵੀ ਇਸ ਤਰ੍ਹਾਂ ਆਈਏ ਪਹਿਲਾਂ ਬਿਲਕੁਲ ਘੱਟ ਸੀ ਤੇ ਹੁਣ ਥੋੜੀ ਜਿਹੀ ਠੀਕ ਹੋ ਗਈ ਏ। ਪਿੱਛੋਂ ਈ ਕੋਈ ਪਰੇਸ਼ਾਨੀ ਹੋਏਗੀ ਨਾ ਹਮ ਹਾਂ ਨੈਟ ਅੱਜ ਨਾਲੇ ਜਿਹੜਾ ਵਾਤਾਵਰਨ ਉਹੋ ਚੱਲ ਰਹਿਆ ਹਨੇਰੀਆਂ ਨੂਰੀਆਂ ਚੱਖੜ ਕੋਈ ਤਾਰਾਂ ਤੂਰਾਂ ਨੂੰ ਵੀ ਹੋ ਜਾਂਦੀ ਐ ਪ੍ਰੋਬਲਮ ਹਮ ਹੋਰ ਸਾਡੇ ਤੇ ਇੱਥੇ ਲਾਈਟ ਵੀ ਬਹੁਤ ਜਾਂਦੀ ਐ ਹਮ
ਅ ਸਾਡਾ ਵੀ ਐ ਨਾ ਏਰੀਏ ਦਾ 'ਚ ਏਰੀਏ ਦਾ ਫਰਕ ਪੈ ਜਾਂਦਾ ਐ ਜਿਵੇਂ -ਜਿਵੇਂ ਏਰੀਆ ਜਿਹੋ-ਜਿਹਾ ਹੁੰਦਾ ਨਾ ਤੋ ਉਹ ਹਿਸਾਬ ਨਾਲ ਹੁੰਦਾ ਜਿਵੇਂ ਬਾਰਿਸ਼ ਦਾ ਮੌਸਮ ਹੁੰਦਾ ਹਨੇਰੀ ਬਾਰਿਸ਼ ਦਾ ਮੌਸਮ ਹੁੰਦਾ ਤੇ ਉਹ ਲਾਈਨਾ ਪਤਾ ਨੀ ਪਿੱਛੋਂ ਹੀ ਬੰਦ ਕਰ ਦਿੰਦੇ ਆ
ਹਾਂ ਇਸ ਤਰ੍ਹਾਂ ਹੀ ਸਭ ਪਾਸੇ ਇਹੀ ਐ ਬਸ ਜਰਾ ਜੀ ਆਉਣੀ ਚਾਹੀਦੀ ਐ ਹਨੇਰੀ
ਕਾਰਾਂ ਬਾਰਾਂ ਟੁੱਟ ਜਾਂਦੀਆਂ ਹੁੰਦੀਆਂ ਸੀ ਤੇ ਲਾਈਟਾਂ ਕਿੰਨੀ-ਕਿੰਨੀ ਦਿਨਾਂ ਤੱਕ ਚਲਦੀਆਂ ਜਾਂਦੀਆਂ ਹੁੰਦੀਆਂ ਸੀ।
ਕਿੰਨੇ ਦਿਨਾਂ ਤੱਕ ਹੋ ਜਾਂਦੀ ਸੀ ਹੁਣ ਉਹ ਪਹਿਲਾਂ ਹੀ ਕਰ ਦਿੰਦੇ ਆ ਨਾ ਬੰਦ।
ਹਾਂ ਪਹਿਲੇ ਈ ਉਹ ਲਾਈਟ ਨਾ ਹਾਂ ਪਹਿਲੇ ਮੀਂਹ ਹਨੇਰੀ ਆਉਂਦੀ ਹਵਾਵਾਂ ਚੱਲਦੀਆਂ ਤੇ ਪਹਿਲਾਂ ਈ ਉਹ ਲਾਈਟਾਂ ਵਾਈਟਾਂ ਸਭ ਬੰਦ ਕਰ ਦਿੰਦੇ ਗ ਕੀ
ਹਾਂਜੀ ਹਾਂ ਆਏ ਤੇ ਆ ਅੱਜ-ਕੱਲ੍ਹ ਸਭ ਕੁਛ ਪਹਿਲੇ 'ਚ ਪਤਾ ਪਤਾ ਲੱਗ ਜਾਂਦਾ ਏ ਨਾ ਪਹਿਲਾਂ ਹੀ ਸਭ ਪਤਾ ਲੱਗ ਜਾਂਦਾ ਵੀ ਕੱਲ ਬਾਰਿਸ਼ ਆਉਣੀ ਐ
ਹਾਂ ਮੌਸਮ ਵਿਭਾਗ ਅੱਜ-ਕੱਲ੍ਹ ਬੜੀ ਟੈਕਨੋਲੋਜੀ ਜੀ ਨੇ ਨਾ ਬੜਾ ਉਹ ਕਰ ਦਿੱਤਾ ਦਾ ਸਭ
ਹਾਂਜੀ-ਹਾਂਜੀ।
ਐਸਾ ਰਹੇਗਾ ਕੱਲ ਬਾਰਿਸ਼ ਆਏਗੀ ਕੱਲ ਬੜੀ ਟੂਪ ਉਪ ਰਹੇਗੀ ਐ ਐ ਇਹ ਸਭ ਕੁੱਛ
ਹਾਂ ਬਸ ਉਹੀ ਨਾ ਫਿਰ ਲੋਕੀ ਉਸ ਹਿਸਾਬ ਨਾਲ ਹੀ ਆਪਣਾ ਕੰਮ ਕਾਰ ਕਰਦੇ ਨੇ। ਕਈਆਂ ਦਾ ਕੋ ਪਹਿਲਾਂ ਵੇਖਦੇ ਹ ਵੀ ਮੌਸਮ ਕਿਹੋ ਜਿਹਾ। ਫਿਰ ਉਸ ਹਿਸਾਬ ਨਾਲ ਆਪਣਾ ਸਾਰਾ ਬਣਾਦੇ ਆ ਰੂਟੀਨ। ਚਲੋ ਹੋਰ ਸੁਣਾਓ ਤੁਸੀ?
ਹੋਰ ਕੀ ਕਰਦੇ ਅੱਜ-ਕੱਲ੍ਹ ਘਰ ਕੀ ਕਰਦੇ ਮੌਸਮ ਚੇਜ ਹੋ ਗਿਆ ਤੇ ਫਿਰ ਤੋਂ ਅਸੀ
ਆਹ। ਬਸ ਹਾਂਜੀ-ਹਾਂਜੀ। ਹਾਂ ਬਸ ਖਾਣਾ ਪੀਣਾ ਤੇ ਬਸ ਉਹ ਪਾਣੀ-ਪਾਣੀ ਬਸ। ਠੰਡਾ ਪਾਣੀ ਪਾਣੀ ਠੰਡਾ ਪਾਣੀ ਚੱਲਦਾ ਪਿਆ ਜ਼ਿਆਦਾਤਰ ਤੇ ਹਾਂ।
ਮੰਮੀ ਕੁਛ ਠੰਡਾ ਪਿਲਾ ਦੋ। ਕੁੱਛ ਖਾ-ਖਾ ਅੱਛਾ ਖਾਣੇ ਕੋ ਦੇ ਦੋ ਕਿਆ ਬਣਾਏ ਬਾਈ ਅੱਛਾ ਖਾਣੇ ਕੋ ਕਿਆ ਬਣਾਏ।
ਹਮ ਹਾਂ ਉਹੀ ਨੇ ਸਾਡੇ ਵੀ ਹਮ
ਇਹਦੇ ਕੋਲੋ ਚਾਹ ਨੀ ਪੀਣੀ।
ਹਾਂ, ਬਸ ਇਹੀ ਬੱਚਿਆਂ ਨੂੰ ਇਹੀ ਚਾਹੀਦਾ। ਹਾਂ ਠੰਡਾ ਵੀ ਉਹੋ ਜਿਹਾ ਮੈਂਗੋ ਸ਼ੇਕ ਬਣਾ ਲਿਆ ਕੋਲਡ ਕੋਫੀ ਰੂਹ ਅਫਜ਼ਾ ਬਸ ਇਸ ਤਰ੍ਹਾਂ ਦੀਆਂ ਚੀਜ਼ਾਂ ਮੰਗਦੇ ਆ ਬੱਚੇ ਵੀ‌।
ਉਹ ਤਾਂ ਹੈਹੀ ਏ।
ਉਹੀ ਨਾ ਹਾਂ ਫਿਰ ਬਣਾਣਾ ਪਹਿੰਦਾ ਫਿਰ ਸੁਣਨਾ ਬੱਚਿਆਂ ਨਾਲ ਕਰਨਾ ਤੇ ਪੈਂਦੇ ਹੀ ਸਭ ਕੁੱਛ ਲਈ ਵੀ ਹਾਂ। ਹਾਂਜੀ-ਹਾਂਜੀ। ਚਲੋ ਇਹ ਹੁੰਦਾ ਕਿ ਚਲੋ ਬੱਚੇ ਮੰਗਦੇ ਪਏ ਆ ਫਿਰ ਟਾਈਮ ਨਾਲ ਸਭ ਕੁਛ
ਉਹੀ ਨਾ ਬੱਚੇ ਕੰਮਾਂ ਤੇ ਜਾਂਦੇ ਆ ਫਿਰ ਉਹ ਸਾਰਾ ਦਿਨ ਤਾਂ ਕੁਛ ਲੈ ਨਹੀਂ ਪਾਦੇ ਬਾਹਰ ਕੁਛ ਥੋੜ੍ਹੀ ਇੰਨਾ ਮਿਲਦਾ ਏ ਕੁਛ। ਕਈ ਵਾਰੀ ਸਗੋ
ਹਾਂ ਨਹੀਂ ਬਾਹਰ ਦਾ ਉਝ ਵੀ ਥੋੜਾ ਕਰਨਾ ਹੀ ਚਾਹੀਦਾ ਬਈ ਘੱਟ ਹੀ ਖਾਣਾ-ਪੀਣਾ ਚਾਹੀਦਾ। ਗਰਮੀ'ਚ ਤਾਂ ਵੈਸੇ ਜ਼ਿਆਦਾਤਰ ਘੱਟ ਹੀ ਖਾਣਾ-ਪੀਣਾ ਚਾਹੀਦਾ ਬਾਹਰ। ਹਾਂ-ਹਾਂ। ਪਾਣੀ ਤੇ ਨ ਨਿੰਬੂ ਪਾਣੀ ਹੋ ਗਿਆ। ਨਾਰੀਅਲ ਪਾਣੀ
ਹਾਂ, ਇਹੋ ਜਿਹੀਆਂ ਲੈ ਲੈਦਾ ਥੋੜ੍ਹਾ ਆਪਣੇ ਸਰੀਰ ਦਾ ਵੀ ਧਿਆਨ ਰੱਖਣਾ ਸਾਰਾ ਦਿ ਕੁਛ ਤਾਂ ਖਾਣਾ ਚਾਹੀਦਾ ਨਾ ਬੰ ਬੱ- ਬੱਚਿਆਂ ਨੂੰ ਅਗਰ ਨਹੀ ਬਾਏ ਚਾਂਸ ਹੁੰਦਾ ਨਾ ਕਈ ਵਾਰੀ ਸਾਨੂੰ ਹੋ ਜਾਂਦਾ ਕਿ ਲੰਚ ਨਹੀਂ ਦਿੱਤਾ ਜਾਂਦਾ ਸਾਡੇ ਲੋਰੀ ਚਲੇ ਜਾਣਗੇ ਤੇ ਜਾਂ ਕੋਈ ਚੀਜ਼ ਇਹੋ ਜਿਹੀ ਬਣੀ ਹੋਏਗੀ ਜੋ ਹੁਣੇ ਲੇ ਕੇ ਜਾਣੀ ਉਹਦੇ ਕਰਕੇ ਕਿ ਸਾਨੂੰ ਥੋੜਾ ਜਿਹਾ ਟ ਹੋ ਜਾਂਦੀ ਟੈਨਸ਼ਨ ਬਈ ਇਹ ਲੈ ਸਬਜ਼ੀ ਉਹਨਾਂ ਨੇ ਲੈ ਕੇ ਨ ਜਾਣੀ ਤੇ ਬੇਟਾ ਬਾਹਰ ਫਿਰ ਕੁੱਛ ਖਾ ਲੈਣਾ ਨਹੀਂ ਇਹ ਲੈ ਕੇ ਜਾਣਾ ਤੇ।
ਹਮ। ਹਾਂ, ਚਲੋ ਹੁਣ ਜੇ ਕੋਸ਼ਿਸ਼ ਕਰਿਆ ਕਰੋ ਕਿ ਜੋ ਇਹਨਾਂ ਨੂੰ ਪਸੰਦ ਹੈ ਉਹੀ ਜ਼ਿਆਦਾਤਰ ਬਣਾਓ। ਹਾਂ ਹੋਰ ਕੀ ਬੱਚੇ ਖਾ ਲੈਣ ਖੁਸ਼ ਹੋ ਕੇ ਤੇ ਫਿਰ ਹਮ। ਉਹ ਨਾਂ ਬੱਚੇ ਰੋਟੀ ਖਾ ਲੈਣ ਨਾ ਤਰੀਕੇ ਨਾਲ ਫਿਰ ਮਨ ਨੂੰ ਵੀ ਤਸੱਲੀ ਹੁੰਦੀ ਵੀ
ਨਾਂ ਉਹ ਸਹੀ ਰਹਿੰਦਾ ਕਿ ਰੋਟੀ ਲੰਚ ਦੇ ਦੇ ਤਾਂ ਕਈ ਵਾਰੀ ਕੀ ਕਰਦੇ ਆ ਬੱਚੇ ਲੰਚ ਪੂਰਾ ਦਾ ਪੂਰਾ ਘਰ ਵਾਪਿਸ ਆ ਜਾਂਦਾ। ਜਦੋਂ ਪੂਰੇ ਦਾ ਪੂਰਾ ਲੰਚ ਵਾਪਸ ਆ ਜਾਂਦਾ
ਫਿਰ ਅੰਦਰ ਕਿਤੇ
ਬੜਾ ਗੁੱਸਾ ਹਾਂ ਵੋਹੀ ਨਾ ਕੰਮ ਨਾਲ ਚਲੇ ਗਏ ਮੰਮੀ ਟਾਈਮ ਹੀ ਨਹੀਂ ਲੱਗਿਆ।। ਕਿਧਰੇ ਚਲੇ ਗਏ ਸੀ ਜਾਂ ਕੋਈ ਆ ਗਿਆ ਸੀ ਜਾਂ ਅਸੀਂ ਕਿਧਰੇ ਚਲੇ ਗਏ ਸੀ ਬਸ ਇਸ ਚੱਕਰ'ਚ ਕਈ ਵਾਰੀ ਪੂਰੇ ਦਾ ਪੂਰਾ ਲੰਚ ਵਾਪਸ ਲੈ ਆਣਗੇ।
ਉਹਨਾਂ ਮਿਹਨਤ ਕਰਕੇ ਜੋ ਬਣਾਇਆ ਹੁੰਦਾ ਵੀ ਆਪਣਾ
ਹਾਂ ਉਹੀ ਨਾ ਫਿਰ ਕਈ ਵਾਰੀ ਕਵਾਂਗੇ ਬ ਅਸੀਂ ਇੰਨੀ ਮਿਹਨਤ ਕੀਤੀ ਫਿਰ ਇਹ ਸਾਰਾ ਟਾਈਮ ਨਿਕਾਲਿਆ ਫਟਾ ਤੁਸੀਂ ਲੇਟ ਨਾਂ ਹੋ ਜਾਵੋ।
ਤੇ ਖਾਣਾ ਜਲਦੀ ਬਣਾਇਆ ਤੇ ਤੁਸੀਂ ਖਾਧਾ ਨੀਂ ਮੈਂ ਤੇ ਕਈ ਵਾਰੀ ਮੈਨੂੰ ਚਲੋ ਦੇ ਕੇ ਆਜਿਆ ਕਰੋ ਗਰੀਬ ਨੂੰ ਦੇ ਕੇ ਆ ਜਾਓ ਗਾਂ ਨੂੰ ਪਾ ਕੇ ਤੇ ਆਜੋ ਘਰ ਕਿਉਂ ਲੈ ਕੇ ਆਇਓ ਮੈਨੂੰ ਫਿਰ
ਹਾਂਜੀ ਆ ਈ ਤੇ ਐ ਪਰ ਬੱਚੇ ਵੀ ਆਪਣੀ ਜਗ੍ਹਾ ਸਹੀ ਲੇਨਾਂ ਆ ਉਹਨਾਂ ਨੂੰ ਨਹੀਂ
ਹਾਂ ਬੱਚੇ ਵੀ ਆਪਣੀ ਜਗ੍ਹਾ ਠੀਕ ਆ ਹੁਣ ਸਾਨੂੰ ਉਹਨਾਂ ਦੀਆਂ ਪ੍ਰੋਬਲਮ ਨੀ ਨਾ ਪਤਾ ਵੀ ਬਾਹਰ ਕਿੰਨਾ ਉਹਨਾਂ ਨੂੰ ਕਈ ਕੁਛ ਦੇਖਣਾ ਪੈਂਦਾ ਬਾਹਰ ਵਾਲਿਆਂ ਨੂੰ ਵੀ ਦੇਖਣਾ ਪੈਂਦਾ ਅਸੀਂ ਤੇ ਘਰ ਸਿਰਫ ਰੋਟੀ ਕੇ ਥੱਕ ਜਾਂਨੇ ਆ।
ਹੋਰ ਕੀ ਅਸੀਂ ਸ ਇਹੀ ਸਾਨ ਕਰਦੇ ਹਾਂ ਕਿ ਰੋਟੀ ਅਸੀਂ ਬਣਾਈ ਜੀ, ਹਾਂ।
ਹਾਂ।
ਚਲੋ ਕੋਈ ਨੀਂ ਹੋਰ ਸੁਣਾਓ ਠੀਕ ਬਾਕੀ ਵੱਡੇ ਬੱਚੇ ਠੀਕ ਐ ਤੁਹਾਡੇ 'ਚ ਵੱਡਾ ਜਾ ਰਿਹਾ ਸਕੂਲ ਆਰਾਮ ਨਾਲ ਬਸ ਪੈ ਜਾਨੀ ਆ ਮੈਨੂੰ ਲੱਗਦਾ ਕੱਲ੍ਹ ਲਾਸਟ ਦਿਨ ਈ ਉਹਨਾਂ ਦਾ ਕਹਿੰਦਾ ਪਿਆ ਸੀ ਮੈਨੂੰ ਛੋਟ
ਹਾਂ ਪਹਿਲੇ ਤਾਂ ਬੜਾ ਸ਼ੌਕ ਹੁੰਦਾ ਸੀ, ਨਾਨੀ ਘਰ ਜਾਣਾ, ਨਾਨਕੇ ਜਾਣਾ, ਅੱਜ-ਕੱਲ੍ਹ ਕਿਆ ਕਰੇ ਗਰਮੀ ਵਿੱਚ ਜਿਦੇ ਆਪਣੇ ਘਰੋਂ ਉੱਠ ਕੇ ਦੂਸਰੇ ਦੇ ਘਰ ਜਾਏ ਤਾਂ ਫਿਰ ਉਹ ਵੀ ਹੁਣ ਇਕੱਲੇ ਉਹ ਵੀ ਉਹਨਾਂ ਦਾ ਵੀ ਮਨ ਕਰਦਾ ਉਹ ਕਹਿੰਦੇ ਸਾਡੇ ਆ ਗਿਆ ਏ ਅਸੀਂ ਕਿੱਥੇ ਦੇ ਕੇ ਜਾਣਾ ਏ।
ਹਮ ਅੱਜ-ਕੱਲ੍ਹ ਨੀਂ ਨਾਲੇ ਉਹ ਉਹ ਨੀਂ ਰਿਹਾ ਵਾਹ ਪਹਿਲਾਂ ਲੋਕੀ ਮਹੀਨਾ-ਮਹੀਨਾ ਲਾਉਂਦੇ ਹੁੰਦੇ ਸੀ। ਅੱਜ-ਕੱਲ੍ਹ ਨਹੀਂ।
ਹਾਂ ਉਹ ਬਾਰ ਵੀ ਨੀਂ ਰਿਹਾ
ਹੂੰ, ਅੱਜ-ਕੱਲ ਬਈ ਹੁਣ ਜਿਹੜੇ ਮਾਮਿਆਂ ਦੇ ਬ ਜੇ ਹੁੰਦੇ ਉਹਨਾਂ ਨੂੰ ਲੱਗਦਾ ਕਿ ਇਹ ਘਰ ਸਾਡਾ ਐ ਬਈ ਹੁਣ ਸਾਡਾ ਈ ਮਤਲਬ ਰਾਜ ਉਹ ਫ਼ਿਰ ਹੋ ਜਾਂਦਾ ਥੋੜਾ ਜਿਹਾ, ਹਾਂ।
ਚੇਂਜ ਹੋ ਗਿਆ ਸਾਰਿਆਂ ਵਾਸਤੇ ਈ ਹਨਾ ਸਾਡੇ ਇਕੱਲੇ ਵਾਸਤੇ ਨੀ ਸਾ
ਤੇ ਹੋਇਆ ਸਭ ਵਾਸਤੇ ਨਹੀਂ ਨਹੀਂ ਸਭ ਵਾਸਤੇ ਹੋਇਆ ਉਹ ਤੇ ਹੈ। ਇਹ ਪੰਜ ਸਾਲ ਮਤਲਬ ਦਸ ਸਾਲਾਂ ਬਾਅਦ ਤੇ ਬਹੁਤ ਜ਼ਿਆਦਾ ਦਾ ਹੋ ਗਿਆ ਚੇਂਜ ਦਸ ਸਾਲ ਦੇ ਬਾਅਦ ਤੇ ਬਹੁਤ ਹੀ ਲਾਈਫ ਚ ਚੇਂਜ ਆ ਗਿਆ
ਅੱਜ ਕੱਲ੍ਹ ਨਾ ਸਾਰੇ ਬਿਜ਼ੀ ਐ ਸਾਰੇ ਕਿਸੇ ਕੋਲ ਕਿਸੇ ਵਾਸਤੇ ਟਾਈਮ ਨਹੀਂ ਹੈਗਾ।
ਹਾਂ ਬਾਕੀ ਇਹ ਤੇ ਹੈ ਪਰ ਕੱਢਣਾ ਚਾਹੀਦਾ ਏ ਨਾ ਟਾਈਮ। ਹੁਣ ਸਾਡੇ ਵੀ ਅਜੇ ਜੀਜਾ ਹੀ ਨ ਆਣਾ ਉਹ ਥੋੜ੍ਹਾ ਲੇਟ ਹੀ ਆਂਦੇ ਏ ਕਿ ਕਿਸੇ ਵੇਲੇ ਬੱਚੇ ਵੀ ਕਹਿੰਦੇ ਮੰਮੀ ਇੰਨੀ ਲੇਟ ਨਾ ਕੋਈ ਗੱਲ ਨੀ ਜੇ ਹੋਰ ਕਿਸੇ ਨੂੰ ਸੱਦਿਆ ਤੇ ਫ਼ਿਰ ਉਹਨੇ ਤੇ ਆਪਣੇ ਹਿਸਾਬ ਨਾਲ ਹੀ ਆਣਾ ਐ ਨਾ। ਉਹਨਾ ਨਾਲ ਫਿਰ ਵੇਖਣਾ ਪੈਂਦਾ ਕਦੀ ਕਦੀ ਲੇਟ ਸ਼ੇਟ ਹੋਣਾ ਪੈਂਦਾ। ਨਾ ਤੇ ਆਪਣੇ ਟਾਈਮ ਟੇਬਲ ਨਾਲ ਹਿਸਾਬ ਨਾਲ ਤੇ ਫਿਰ ਬੰਦਾ ਫਿਰ ਚੱਲਦਾ ਈ ਐ ਰੋਜ਼। ਕਦੀ ਕਦੀ ਕਿਸੇ ਦੇ ਹਿਸਾਬ ਨਾਲ ਚ
ਚਲੋ ਹਾਂ ਪਤਾ ਨੀ ਵਿੱਚ ਵਿੱਚ ਚ ਨਾ ਆਵਾਜ਼ ਤੁਹਾਡੀ ਸਮਝ ਨੀ ਆਂਦੀ ਮੇਰੀ ਨੀ ਆਦੀ ਤੁਹਾਨੂੰ ਜਾਂ ਮੇਰੀ ਤੁਹਾਡੀ ਨੀ ਆਂਦੀ।
ਹਾਂ ਨਹੀਂ ਤੁਹਾਡੀ ਤੇ ਆ ਰਹੀ ਐ ਬਿਲਕੁਲ ਸਾਫ਼। ਹਾਂਜੀ, ਹਾਂ ਕੁਛ ਐਬ ਬਾਹਰ ਹੀ ਕੋਈ। ਪ੍ਰੋਬਲਮ ਹੈਗੀ ਹੈ ਵਾਤਾਵਰਨ ਚ ਹੀ ਕੋਈ ਪ੍ਰੋਬਲਮ ਐ ਤਦ ਹੀ ਨਹੀਂ ਆਉਂਦੀ ਪਈ ਹਾਂਜੀ।
ਉਹ ਠੀਕ ਸਭ ਵਧੀਆ।
ਹਾਂਜੀ। ਹਾਂਜੀ- ਹਾਂਜੀ ਸਭ ਵਧੀਆ ਜੀ ਬਹੁਤ -ਬਹੁਤ ਧੰਨਵਾਦ ਤੁਹਾਡਾ ਬਹੁਤ -ਬਹੁਤ ਸ਼ੁਕਰੀਆ ਹਾਂਜੀ। ਹਾਂਜੀ ਕਰਾਂਗੀ ਮੈਂ ਫਿਰ ਕਰਾਂਗੀ ਤੁਹਾਨੂੰ ਫੋਨ। ਹਾਂ ਤੁਸੀਂ ਧਿਆਨ ਰੱਖਣਾ ਆਪਣੇ ਬੱਚਿਆਂ ਦਾ ਠੀਕ ਹੈ। ਅੱਛਾ, ਸਤਿ ਸ਼੍ਰੀ ਅਕਾਲ ਜੀ।